ਹ ਹ ਹੈਲੋ
ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ
ਕਿ ਤੁਸੀਂ ਸੁਣਾਓ
ਮੈਂ ਵੀ ਬਹੁਤ ਵਧੀਆ ਹਾਂਜੀ ਬਸ ਕਰ ਲਿਆ ਯਾਦ ਬਹੁਤ ਦਿਨ ਹੋ ਗਏ ਸੀ ਤੁਹਾਡੇ ਨਾਲ ਗੱਲ ਨੀ ਹੋਈ ਇਸ ਲਈ ਮੈਂ ਸੋਚਿਆ ਗੱਲ ਕਰ ਲਿਆ ਅੱਜ
ਚੰਗਾ ਕੀਤਾ ਤੁਸੀ ਹੋਰ ਭੈਣ ਜੀ ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ ਹਾਂਜੀ ਹੋ ਹਾਂਜੀ ਹਾਂਜੀ ਸਭ ਬ ਹੋਰ ਕਿਸ ਤਰ੍ਹਾਂ ਯਾਦ ਕਰ ਲਿਆ ਅਜ ਤੁਸੀਂ
ਬਸ ਅੱਜ ਕਰ ਲਿਆ ਬੈਠੇ ਬੈਠੇ ਯਾਦ
ਹੁਣ ਅੱਜ ਕੀ ਬਣਾਇਆ ਅੱਛਾ ਅੱਛਾ ਚਲੋ ਚੰਗਾ ਕੀਤਾ ਅੱਜ ਕੀ ਬਣਾ ਲਿਆ ਤੁਸੀਂ ਕੀ ਬਣਾਇਆ ਕੁਛ
ਬਣਾਏ ਦਾਲ ਹੀ ਬਣਾਈ ਏ ਹੁਣ ਖਾਈ ਇਹ ਰੋਟੀ
ਹਮ
ਹਾਂਜੀ।
ਪਨੀਰ ਨੀ ਬਨਾਇਆ ਤੁਸੀਂ? ਪਨੀਰ ਵੀ ਤੇ ਬਹੁਤ ਬਨਾੰਦੇ ਆ, ਅੱਛਾ- ਅੱਛਾ ਤੇ ਫਿਰ ਤੁਸੀਂ ਪੂਰੀ ਗੱਲ ਕਰੋ ਸਾਡੇ ਨਾਲ। ਪੂਰੀ ਤਾਂ ਗੱਲ ਕਰਦੇ ਨੀ ਆ, ਹੋਰ ਕੀ ਬਣਾਇਆ ਸੀ, ਤੁਸੀਂ ਦੋਖੋ ਬਣਾਇਆ ਮੈਂ ਤੁਹਾਨੂੰ? ਫੋਨ ਵਿਚ ਇਸ ਤਰ੍ਹਾਂ ਹੀ ਦੱਸ ਦੀ ਪਈਆਂ ਤੁਹਾਨੂੰ ਤੇ ਤੁਸੀਂ ਉਹੀ ਚੀਜ਼ ਬਣਾਓ। ਪਕੌੜੇ ਵੀ ਬਣਾਏ ਸੀ, ਤੁਸੀਂ।
ਆਹ ਹਾਂਜੀ।
ਵਾਹ ਜੀ ਵਾਹ ਹੋਰ ਤੁਸੀਂ ਪੂਰੀ ਗੱਲ ਤੇ ਦੱਸ ਦਦੇ ਹੋ ਸਾਨੂੰ, ਦੱਸੋ ੋ ਵਾਹ ਜੀ ਵਾਹ ਸਾਡੇ ਤੇ ਮੂੰਹ ਚ ਪਾਣੀ ਪਾ ਕ ਤੁਸੀ
ਕੋਈ ਨੀ, ਕੋਈ ਨੀ ਤੁਹਾਨੂੰ ਵੀ ਖਿਲਾਵਾਂਗੇ ਤੁਹਾਨੂੰ, ਅਸਲੀ ਖਿਲਾਵਾਂਗੇ ਤੁਹਾਨੂੰ।
ਠੀਕ ਹੈ ਜੀ, ਹ ਬਸ ਠੀਕ, ਬਸ -ਬਸ ਠੀਕ ਹੈ ਅਸੀਂ। ਖਾਣਿਆ, ਤੁਸੀਂ ਬੂਆ ਖੋਲ੍ਹ ਕੇ ਬੈਠੋ। ਅਸੀਂ ਆਉਂਦੇਆਂ ਹੋਈ ਘਟੇ ਘ ਹੋਰ ਸੁਣਾਓ, ਹੋਰ। ਕੀ -ਕੀ ਸਬਜ਼ੀਆਂ? ਬਣਾ ਲੈਂਦੇ ਹੋ, ਬੜਾ ਸ ਦੁਖੀ ਹੋਦਾ ਹਾਂਾਂ ਬਣਾਉਣ ਵਾਸਤੇ।
ਅਸੀਂ। ਜੋ ਅਸੀਂ ਦੇਖਨੇ ਆ, ਰੀਲਸ ਹੀ ਜਾਂਦਾ ਰਹਿੰਦਾ ਬਸ ਮਨ ਕਰਦਾ ਚਲੋ ਬ ਚਈਏ ਆਜਾ ਬਣਾਨੇ ਆ ਬਸ ਕਦੀ -ਕਦੀ ਮਨ ਕਰ ਜਾਂਦਾ ਐ। ਜਿਸ ਟਾਈਮ ਬੱਚੇ ਤੰਗ ਨਾ ਕਰਨ ਟਾਈਮ ਕਰ ਜਾਂਦੈ ਮਨ, ਨਹੀਂ ਤਾਂ ਬੱਚੇ ਇਸ ਤਰਾ
ਨਹੀਂ, ਮੈਂ ਇੱਕ ਵਾਰੀ ਮੈਂ ਸੋਚਦੀ ਸੀ। ਤੁਹਾਨੂੰ ਪੁੱਛਾ? ਗੱਟੇ ਕਿਸ ਤਰਾ ਬਣਾਉਂਦੇ ਆ ਗੱਟੇ ਵੇਸਣ ਦੇ ਬਣ ਦ ਨੇ ਨਾ ਉਹ ਕਿਸ ਤਰ੍ਹਾ ਬਣਾਉਂਦੇ ਹੋ ਤੁਸੀਂ ਹਾਂਜੀ ਉਹ ਸਾਨੂੰ ਦੱਸੋ ਮੈਂ ਬੜਾ ਮਨ ਕਰਦਾ
ਦੇ
ਫੇਰ ਵੀ ਥੋੜਾ ਜਿਹਾ ਆਦਾ ਜਾਂਦਾ ਪਹਿਲਾ ਸਾਨੂੰ ਵੀ
ਅੰਦਾਜ਼ਾ ਵੇਸਣ ਵੇਸਣ ਨੂੰ ਸ਼ਾਇਦ ਅਹ ਹਾ ਪਾਣੀ ਚ ਉਬਾਲ ਕੇ ਉਹਨੂੰ ਸਟੀਮ ਕਰਕੇ ਫੇਰ ਉਹਦੇ ਪੀਸ ਕਰਲੋ
ਉਹਦੇ ਚ ਕੀ ਪਾਣਾ ਪਾਣਾ ਵੀ ਅ ਸਮਾਨ ਤੇ ਦੱਸੋ ਕਿਹੜਾ ਕਿਹੜਾ ਸਮਾਨ ਪਾਈਏ
ਲਸਣ ਅਦਰਕ ਦੀ ਪੇਸਟ ਡਾਲ ਲੋ ਨਾਲ ਨਮਕ ਮੀਰਚ ਜੋ ਮਸਾਲੇ ਹੁੰਦੇ ਨੇ ਉਹ ਡਾਲ ਲੋ ਦੇਗੀ ਮੀਰਚ ਅੱਛਾ ਸੁੱਕਾ ਧਨੀਆ ਥੋੜਾ ਜਿਹਾ ਚਾਟ ਮਸਾਲਾ ਡਾਲ ਲੋ
ਅੱਛਾ ਹਮ
ਥੋੜ੍ਹਾ ਜਿਹਾ ਬਿਲਕੁਲ ਚੂੰਡੀ ਜਿਹਾ ਹਾਂਜੀ ਉਹਨੂੰ ਫੇਰ ਬਿਲਕੁਲ ਬੈਟਰ ਉਹਦਾ ਅੱਛਾ ਬਣਾ ਕੇ ਬੇਸਨ ਦਾ ਘੋਲ ਕੇ ਉਹਦੇ ਚ ਲਮਸ ਨਹੀ ਆਉਣੇ ਚਾਹੀਦੇ ਬਿਲਕੁਲ ਘੋਲ ਕੇ ਅੱਛੀ ਤਰ੍ਹਾਂ ਕੋਈ ਸਟੀਲ ਦੇ ਹਾਂ ਹਾਂਜੀ ਸਟੀਲ ਦੇ ਬਰਤਨ ਵਿੱਚ ਨਿਕਾਲ ਕੇ ਜਿਸ ਤਰ੍ਹਾਂ ਸਾਡਾ ਟੇ ਵਾਲਾ ਕੋਈ ਡਿੱਬਾ ਜੋ ਗੋਲ ਡਿੱਬਾ ਹੁੰਦਾ ਉਹਦੇ ਚ
ਅ ਮੋਨ, ਹਾਂਜੀ,
ਫਿਰ ਉਹਨੂੰ ਸਟੀਮ-ਸਟੀਮ ਕਰਨ ਵਾਸ ਰੱਬ ਤੋਂ ਥੋੜ੍ਹੀ ਦੇਰ,
ਠੀਕ ਐ ਠੀਕ ਐ।
ਹਾਂਜੀ, ਸਟੀਮ ਹੋ ਜਾਏ ਚਾਕੂ ਨਾਲ ਚੈੱਕ ਕਰ ਲੋ ਚਿਪਕ ਤੇ ਨੀ ਰਿਹਾ ਚਾਕੂ ਨੂੰ ਤੇ ਫੇਰ ਮਤਲਬ ਬਣ ਗਿਆ। ਤੇ ਫੇਰ ਉਹਨੂੰ ਨਿਕਾਲ ਲੋਦੇ ਪੀਸ ਕਰ ਲੋ ਆਪਣੇ ਹਿਸਾਬ ਨਾਲ ਜਿਸ ਤਰ੍ਹਾਂ ਤੁਹਾਨੂੰ ਜਿਸ ਜ ਤੋਂ ਨਵੀਸ ਕਰਨੇ ਨੂੰ ਸ਼ੇਪ ਵਿੱਚ ਕਰਲੋ ਤੇ ਫੇਰ ਉਹਦਾ ਉਹਦੀ ਗ੍ਰੇਵੀ ਬਣਾ ਕੇ ਹਾਂਜੀ ਉਹਦੀ ਅਲ ਗ੍ਰੇਵੀ ਬਣਾ ਕੇ, ਪਿਆਜ ਟਮਾਟਰ ਅਦਰਕ ਲਸਣ ਤੇ ਅਸੀਂ ਉਹਦੇ ਚ ਪਾ ਲਿਆ ਸੀ। ਤੁਹਾਨੂੰ ਔਪਸ਼ਨਲ ਔ ਤੁਸੀ ਤੁਸੀਂ ਡਾਲੋ ਨਹੀਂ ਡਾਲੋ ਪਿਆਜ ਟਮਾਟਰ ਦਾ ਤੜਕਾ ਲਗਾ ਕੇ ਉਹਦੇ ਵਿੱਚ ਕੁਛ ਫੇਰ ਡਾਲ ਦੋ, ਵੇਸਨ ਦੇ ਜੋ ਪੀਸ ਹੁੰਦੇ ਨੇ,
ਠੀਕ ਹੈ ਠੀਕ ਆ। ਬਤ ਅੱਛਾ ਜੀ ਬਿਲਕੁਲ-ਬਿਲਕੁਲ, ਹਾਂ ਮੈਂ ਵੀ ਸੋਚ ਰਹੀ ਸੀ ਮੈਂ ਤੇ ਬਨਾਂ ਨਾ, ਉਹਨੂੰ ਗਾੜਾ, ਗਾੜਾ ਮਤਲਬ ਨਾ ਟਾਈਟ ਹੁੰਦਾ ਨਾ ਉਹ ਕੋ
ਹਾਂਜੀ ਮਤਲਬ ਜਿਸ,
ਬਸ ਬਸ ਸੁਣਾ,
ਅਹ, ਬ੍ਰੈੱਡ ਪਕੌੜੇ ਬਣਾਣੇ ਨਾ ਇਹਦਾ ਇਹ ਤੇ ਜ਼ਿਆਦਾ ਪਤਲਾ ਹੋ ਜਾਂਦਾ ਨਾ ਇਹਦਾ ਮਤਲਬ ਥੋੜਾ ਨਾਰਮਲ ਹੋਣਾ ਚਾਹੀਦਾ।
ਹੂੰ-ਹੂੰ, ਮੈਂ ਇਸ ਤਰ੍ਹਾਂ ਤਾਂ ਕਰ ਲੈਂਦੀ ਪਾਣੀ ਲਗਾ ਕੇ ਉਹਨੂੰ ਲੰਬਾ-ਲੰਬਾ ਵੱਟ ਕੇ ਤੇ ਉਹਨੂੰ, ਗਰਮ ਪਾਣੀ ਚ ਉਬਾਲ ਲੈਂ ਫਿਰ ਉਹਦੇ ਪੀਸ ਕੱਟ ਕੇ ਇਸ ਤਰ੍ਹਾਂ ਬਣਾਦੇ ਹੁਣ ਤੁਸੀਂ ਜਿਹੜਾ ਸਟੀਮਰ ਦਾ ਦੱਸਿਆ ਨਾ ਉਹ ਵੀ ਵਧੀਆ ਸਿਸਟਮ ਮੈਨੂੰ ਕਿ ਉਸ ਤਰ ਹੀ ਬਣਾਣਾ। ਹੋਰ-ਹੋਰ ਸੁਣਾ ਤੁਸੀਂ ਹੋਰ ਕੀ ਬਣਾ ਲਿਆ, ਹੈਲੋ-ਹੈਲੋ ਕੀ ਗੱਲ ਹੈ ਤੁਹਾਡੀ ਆਵਾਜ਼ ਚਲੀ ਗਈ ਐ। ਭੈਣ ਜੀ ਭੈਣ ਜੀ ਤੁਹਾਡੀ ਅਵਾਜ਼ ਨੀ ਆ ਰਹੀ ਹੈਲੋ,